ਸਤ ਸ਼੍ਰੀ ਕਾਲ ਜੀ।
ਹਾਂਜੀ, ਸਤ ਸ੍ਰੀ ਕਾਲ ਜੀ।
ਹਾਂਜੀ, ਕਿਵੇਂ ਓ?
ਠੀਕ ਐ ਜੀ, ਵਧੀਐ ਜੀ। ਤੁਸੀਂ ਦੱਸੋ? ਹਾਂਜੀ ਠੀਕ ਐ, ਵਧੀਐ। ਪਰ ਹੁਣ ਸਾਡੇ ਨਾ ਗਰਮੀ ਬੌਤ ਐ ਤੇ ਲਾਈਟ ਹੈ ਨੀ, ਏਨ ਹੂੰ, ਰੈੰਦੀ ਨੀ ਕੱਟ ਬੌਤ ਲੱਗਦੇ ਆ, ਸਾਡੇ ਤਾਂ।
ਹਾਂਜੀ ਹਾਂਜੀ, ਸਾਰਿਆਂ ਦੀ ਐ ਜੀ। ਸਾਡੇ ਵੀ ਕੱਟ ਲੱਗਿਆ ਪਿਆ ਹੋਇਆ, ਹੁਣ ਹੈ ਹੀ ਨੀ ਲਾਈਟ। ਨਹੀਂ ਜੀ ਨਹੀਂ ਜੀ, ਇਨਵਰਟਰ ਕਿੱਥੇ ਜੀ ਅਪਣੇ।
ਹੂੰ, ਇਨਵੇਟਰ ਹੋਵੇ ਤਾਂ ਚਲੋ ਕੋਈ ਨੀ ਸੁੱਖ ਹੁੰਦੈ ਬੱਚਿਆਂ ਨੂੰ ਤੇ ਸਾਨੂੰ।
ਓਈ ਹੈਗਾ ਇਨਵੈਟਰ ਹੋਵੇ ਤਾਂ ਬੱਚਿਆਂ ਦਾ ਸੌਖਾ ਹੋ ਜਾਂਦੈ, ਚਲ ਆਪ ਤਾਂ ਫੇਰ ਵੀ ਕੱਢ ਲੈਂਣੇ ਆ ਗਰਮੀ। ਹੂੰ, ਹੁਣ ਤਾਂ ਸਾਡੇ ਏਗਾ ਨਾ ਨੇੜੇ ਪਿੱਪਲ ਐ, ਆਹ ਪਿੱਪਲ ਐ। ਤੇ ਓਥੇ ਬੱ ਬੱਚਿਆਂ ਵਾਸਤੇ ਗਾ ਓਹ ਝੂਲਾ ਜਿ ਲੱਗੇਆ ਹੈਗਾ ਤੇ ਓਥੇ ਗਏ ਹੋਏ ਹੈਗੇ, ਲੈਟ ਹੈ ਨੀ ਗੇ ਫੇਰ ਘਰੇ ਕ ਟੀਕਦੇ ਨੀਗੇ, ਹੁਣ ਵੀ ਪਲੇਠ ਨਾਲ ਢੱਕ ਖੇਡ ਲੈਣਗੇ, ਨਾਲੇ ਏਨਾ ਵੀ ਗਰਮੀ ਨੀ ਲੱਗਦੀ ਉਹਨਾਂ ਨੂੰ।
ਸਹੀ ਏ ਜੀ ਵਧੀਐ। ਪਰ ਹੁਣ ਕੀ ਕ ਗਰਮੀ ਤੇ ਹੁਣ ਮਤਲਬ ਬਿਜਲੀ ਕਿੰਨੀ ਕੁ ਦੇਵੇ? ਝੋਨੇ ਲੱਗਦੇ ਪਏ ਆ ਸਾਡੇ ਸਾਈਡ ਤੇੇ ਓਹ ਖੇਤਾਂ ਮਤਲਬ ਸਪਲਾਈ ਕਰਦੇ ਆ ਬਿਜਲੀ ਤਾਂ ਕਰਕੇ ਇੱਧਰ ਸਾਡੇ ਕੰਮ ਘੱਟ ਛੱਡਦੇ ਐ ਲਾਈਟ।
ਬਾਕੀ ਜੀ ਕਦੀ ਮਤਲਬ ਸੋ ਦੇਖਦੇ ਆ ਵੀ ਸਰਕਾਰ ਨੇਂਗਾ ਬਿਜਲੀ ਤਾਂ ਫ੍ਰੀ ਕਰ ਰ ਖੀ ਹੈਗੀ, ਲੋਕ ਐਦਾ ਜੈਦਾ ਫੈਦਾ ਉਠਾਉਂਦੇ ਹੈਗੇ। ਹੁਣ ਸਾਰਿਆਂ ਦੇ ਘਰਾਂ ਚ ਏ ਸੀ ਵਗੈਰਾ ਲੱਗੇ ਹੈਗੇ ਉਹ ਫਿਰ ਜਦੋਂ ਜ਼ਿਆਦਾ ਲੋੜ ਪੈਂਦਾ ਹੈਗਾ ਉਹ ਆਟੋਮੈਟਿਕ ਹੀ ਨਾ ਫਿਰ ਪਿੱਛੋਂ ਕੱਟਣੀ ਪੈਂਦੀ ਆ ਉਹਨਾਂ ਨੂੰ।
ਹਾਂਜੀ ਸਹੀ ਗੱਲ ਐ ਜੀ ਤਾਂ ਹੁਣ ਵੇਖੋ ਕਿੰਨੇ ਮਤਲਬ ਹੁਣ ਅੰਦਰ ਦਰਖਤ ਹੈ ਨੀ ਇੰਨੇ ਦਰਖਤ ਨਹੀ ਰਹੇ। ਦਰਖਤ ਨਾਲ ਦੇਖੋ ਬਾਰਿਸ਼ ਨੀ ਹੁੰਦੀ ਪਈ ਬਾਰਿਸ਼ ਨਹੀਂ ਹੋਏਗੀ ਤਾਂ ਮਤਲਬ ਪਾਣੀ ਕਿੱਥੋਂ ਆਏਗਾ ਪਾਣੀ ਦੇ ਨਾਲ ਬਿਜਲੀ ਕਿੰਦੇ ਨਾਲ ਪਾਣੀ ਨਾਲ ਹੀ ਬਣਦੀ ਐ ਜੇ ਆਪਣੇ ਮਤਲਬ ਪਾਣੀ ਨਹੀਂ ਪੂਰਾ ਹੋਏਗਾ ਤਾਂ ਬਿਜਲੀ ਬਣੇਗੀ
ਹੂੰ-ਹੂੰ-ਹੂੰ ਗਰਮੀ ਇਸੇ ਕਰਕੇ ਜ਼ਿਆਦਾ ਹੈ ਜੀ।
ਆਏ ਤਾਂਏ ਗਰਮੀ ਬਾਰਿਸ਼ ਆਉਂਦੀ ਨੀ ਪਈ ਦਰਖ਼ਤ ਹੈ ਨੀ ਤਾਂ ਕਰਕੇ।
ਤਾਂ ਹੈ ਨੀ ਤਾਂ ਕਰਕੇ ਬਾਰਿਸ਼ ਨੀ ਆਉਂਦੀ ਪਈ ਗੀ ਬਾਰਿਸ਼ ਨਹੀਂ ਆਉਂਦੀ ਤਾਂ ਮੀਂਹ ਹੁਣ ਪਾਣੀ ਨੀ ਹੁੰਦਾ ਇਕੱ ਠਾ ਨੀ ਹੁੰਦਾ।
ਹਾਂਜੀ ਹਾਂਜੀ ਪਰ ਹੁਣ ਮਤਲਬ ਲੋੜ ਵੀ ਬਹੁਤ ਐ ਨਾ ਬਿਜਲੀ ਤੇ ਬਹੁਤ ਸਾਰਾ ਕੁਛ ਅੱਜ-ਕੱਲ੍ਹ ਸਾਰੇ ਮਸ਼ੀਨਰਿਆਂ ਹੋ ਗਈ ਕੋਈ ਹੋਰ ਚੀਜ਼ ਹੋ ਗਈ। ਕੋਈ ਵੀ ਹੋਗਿਆ ਤੇ ਫੈਕਟਰੀਆਂ ਚ ਮਸ਼ੀਨਾਂ ਹੁੰਦੀਆਂ ਸਾਰੇ ਬਿਜਲੀ ਨਾਲ ਈ
ਹਾਂਜੀ ਅੱਜ ਅੱਜ-ਕੱਲ੍ਹ ਸਾਰੀਆਂ ਚੀਜ਼ਾਂ ਹੀ ਬਸ ਬਿਜਲੀ ਤੇ ਚੱਲਣ ਆਲੀਆਂ।
ਹਾਂਜੀ ਘਰੇ ਵੀ ਆਪਾਂ ਜੇ ਕੋਈ ਪਹਿਲਾਂ ਹੱਥ ਨਾਲ ਕੰਮ ਕਰਦੇ ਸੀ ਸਿਲਾਈ ਕਰਦੇ ਸੀ ਉਦੋਂ ਹੱਥ ਨਾਲ ਕਰਦੇ ਸੀ। ਹੁਣ ਵੇਖੋ ਮਸ਼ੀਨਾਂ ਤੇ ਮੋਟਰਾਂ ਲਾ ਰੱਖੀਏ। ਹਾਂਜੀ ਤੇ ਹੁਣ ਪਹਿਲਾਂ ਪੱਠੇ ਜਦੋਂ ਕੁਤਰਦੇ ਸੀ ਮੱਝਾਂ ਵਾਸਤੇ ਉਹ ਵੇਖੋ ਹੱਥ ਨਾਲ ਕਟ, ਕਟਦੇ ਸੀ ਹਾਂ ਤੇ ਹੁਣ ਹੈ ਨੀ ਹੁਣ ਮਤਲਬ ਮਸ਼ੀਨਾਂ ਹੈਗੀਆਂ ਹਰ ਘਰ ਚ। ਅਸਾਂ ਬਿਜਲੀ ਤੇ ਸਾਰਾ ਮਤਲਬ ਸਾਰਾ ਸਿਸ ਟਮ ਬਜਲੀ ਤੇ ਹੋ।
ਹਾਂ ਹਾਂ ਪਹਿਲਾਂ ਲੋਕ ਨਾ ਜਿਵੇਂਗਾ ਇਹ ਪਠੇ ਵਗੈਰਾ ਕੁਤਰਦੇ ਸੀ ਉਹ ਨਾ ਉਹਦੇ ਨਾਲ ਕੁਤਰਦੇ ਸੀ ਟੋਕੇ ਨਾਲ। ਫੇਰ ਉਸ ਤੋਂ ਬਾਅਦ ਮਸ਼ੀਨ ਚੱਲ ਗਈ ਆ ਹੁਣ ਤਾਂ ਦੂਸਰੀਆਂ ਚੱਲ ਗਈਆਂ ਮਸ਼ੀਨਾਂ ਮੋਟਰ ਪਰਾਲਿਆ ਹੂੰ ਬਿਜਲੀ ਤੇ ਕੰਮ ਹੋ ਗਿਆ ਤੇ ਉਹ ਆਟੋਮੈਟਿਕ ਲੋੜ ਤਾਂ ਪੈਣਾ ਹੀ ਆ। ਹੁਣ ਬਿਜਲੀ ਦੇ ਉੱਪਰ ਹੈਗਾ ਜਦੋਂ ਇੰਨਾ ਸਾਰਾ ਸਿਸਟਮ ਹੀ ਬਿਜਲੀ
ਸਹੀ ਗੱਲ ਹੈ ਜੀ ਪਹਿਲਾ ਤਾਂ ਦਰਤੀ ਤੇ ਮਤਲਬ ਲੋਕਾਂ ਦੇ ਘਰੇ ਦਰਤੀ ਵਾਲਾ ਨਲਕਾ ਹੁੰਦਾ ਸੀ। ਲੋਕ ਮਤਲਬ ਪਾਣੀ ਇੱਕ ਦੂਜੇ ਦੇ ਘਰੋਂ ਲੈ ਕੇ ਆਉਂਦੇ ਸੀ ਤੇ
ਹੂੰ-ਹੂੰ
ਹਥਾ ਨਾਲ ਚਲਾ ਕੇ ਪਾਣੀ ਭਰਦੇ ਸੀ। ਹੁਣ ਹੈ ਕੁੂਏ ਦਾ ਪਾਣੀ ਭਰਦੇ ਸੀ। ਤੇ ਹੁਣ ਤਾਂ ਹਰ ਘਰ ਚ
ਹਾਂਜੀ ਹੁਣ ਤਾਂ ਬਸ ਇਨਾ ਕਰਦੇ ਨੀ ਜੀ ਨਲਕਾ ਵੀ ਹੋਊਗਾ ਵੀ ਨਾ ਘਰੇਗਾ ਉਹਨੂੰ ਵੀ ਨੀ ਗੇੜਦੇ ਉਹਨੂੰ ਵੀ ਆਖਣਗੇ ਇਹਨੂੰ ਮੋਟਰ ਤੀਨ ਜਾਣੇ ਨੀ ਹੈਗੇ।
ਤੇ ਲਗਾ ਲੈ। ਇੰਨਾ ਇਨਸਾਨ ਨਾ ਇੰਨਾ ਆਲਸੀ ਹੋ ਗਿਆ ਮਤਲਬ ਹਰ ਕੰਮ ਮਸ਼ੀਨਾਂ ਦੇ ਰਾਹ ਕਰਨ ਲੱਗ ਗਿਆ।
ਹਾਂਜੀ ਤੇ ਉਹ ਆਲਸੀ ਹੋ ਗਿਆ ਤੇ ਹੁਣ ਅੱਜ-ਕੱਲ ਬਿਮਾਰੀਆਂ ਵੀ ਦੇਖੋ ਜੀ ਕਿੰਨੀਆਂ ਹੋ ਗਈਆਂ।
ਹਾਂਜੀ। ਸਹੀ ਗੱਲ ਐ ਜੀ।
ਹਮ ਜਿਹੜੇ ਹਿਸਾਬ ਤੇ ਲੋਕਾਂ ਨੇ ਆਪ ਦੀ ਜਾਨ ਨੂੰ ਸੁੱਖ ਦੇ ਵਿੱਚ ਪਾ ਲਿਆ ਹੈ, ਨਾ ਉਸ ਹਿਸਾਬ ਤੇ ਲੋਕ ਬਿਮਾਰ ਵੀ ਜ਼ਿਆਦਾ ਹੋ ਰਹੇ ਆ ਅੱਜ ਕੱਲ। ਹੁਣ ਅੱਜ ਕੱਲ ਤੁਸੀਂ ਦੇਖੋ ਉਮਰ ਕਿੰਨੀ ਕੀ ਹੈਗੀ। ਸਾਰੀ ਪੰਜਾਹ-ਸੱਠ ਲਾਸਟ ਐਗੀ ਤਾਂ ਪਹਿਲਾਂ ਆਲੀ ਗਾ ਜਿਹੜੀ ਉਮਰ ਸੀਗਾ ਇੱਕ ਸੌ ਦਸ ਸੌ ਤੋਂ ਸਾਰਿਆਂ ਦੀ ਉੱਪਰ ਹੁੰਦੀ ਸੀਗੀ ਤੇ ਅੱਜ-ਕੱਲ੍ਹ ਤਾਂ ਐਗਾ ਅੱਧੀ ਅੱਧੀ ਰੈਗਈ ਉਮਰ।
ਉਹ ਪੈਲਾਂ ਹਾਰਡ ਵਰਕਿੰਗ ਬਹੁਤ ਜਾਦਾ ਕਰਦੇ ਸੀ।
ਹਾਂ, ਤੇ ਉਹੀ ਐ ਨਾ ਵੀ ਆਪਾਂ ਪਸੀਨਾ ਹੁਣ ਆਪਣੇ ਸਰੀਰ ਨੂੰ ਨਾ ਪਸੀਨਾ ਆਉਣਾ ਜ਼ਰੂਰੀ ਐ। ਆਪਣੇ ਜਦੋਂ ਹੁਣ ਪਸੀਨਾ ਆਉਂਦਾ, ਉਦੋਂ ਨੂੰ ਤਾਂ ਆਪਾਂ ਪੱਖੇ ਹੇਠਾਂ ਭੱਜਦੇ ਆ ਵੀ ਹਾਂ ਛੇਤੀ ਚੱਲੋ ਗਰਮੀ ਹੋਣ ਲੱਗ ਗੀ।
ਤੇ ਆਈ ਏ ਸੀ, ਏ ਸੀ ਦੇ ਥੱਲੇ ਬਹਿੰਦੇ ਆਂ। ਏ ਸੀ ਦੇ ਥੱਲੇ ਉਹ ਮਤਲਬ ਏ ਸੀ ਤਾ ਬਹੁਤ ਨੁਕਸ
ਹਾਂਜੀ, ਏ ਸੀ ਬਸ ਉਹ ਇਨ੍ਹਾਂ ਵੀ ਇੱਕ ਵਾਰੀ ਠੰਢੀ ਤਾਂ ਹਵਾ ਜ਼ਰੂਰ ਦਿੰਦੈ ਪਰ ਉਹਦਾ ਨੁਕਸਾਨ ਬ ਦੇਖੋ ਕਿੰਨਾ ਹੈਗਾ।
ਹਾ ਆਹ ਲੋਕੀ ਤੇ ਕਈ ਵਾਰੀ ਹੁੰਦੀ ਕਹਿੰਦੇ, ਉਹ ਤਾਂ ਮਤਲਬ ਰਾਤ ਨੂੰ ਉਹਨੂੰ ਹਾਰਟ ਫੇਲ ਹੋ ਗਿਆ, ਸਾਇਲੈਂਟ ਹਾਰਟ ਆ ਗਿਆ ਉਹਨੂੰ। ਆ ਇਹ ਤੇ ਹੁੰਦੈ, ਏ ਸੀ ਥੱਲੇ ਹੁੰਦੈ ਓ, ਹਾਂਜੀ।
ਹਮ ਪੈਲਾਂ ਕਿੱਥੋਂ ਹੁੰਦੇ ਸੀਗੇ, ਪੈਲਾਂ ਤਾਂ ਬਿਜਲੀ ਵੀ ਨੀ ਹੁੰਦੀ ਸੀਗੀ, ਹੁਣ ਤਾਂ ਚੱਲ ਬਿਜਲੀ ਦਾ ਸਿਸ ਸਟਮ ਜਾਦਾ ਹੋ ਗਿਆ, ਪੈਲਾਂ ਬਿਜਲੀ ਨੀ ਹੁੰਦੀ ਸੀ। ਲੋਕ ਲਾਲਟੈਨਾਂ ਨਾਲ ਟੈਮ ਕੱਢਦੇ ਸੀਗੇ ਚਾਨਣ ਕਰ ਕਰ ਕੇ ਘਰ।
ਓਕੇ
ਤੇ ਹੱਥਾਂ ਹੱਥ ਆਲੇ ਪੱਖੇ ਹੁੰਦੇ ਸੀਗੇ, ਉਸੇ ਨਾਲ ਝਲਦੇ ਸੀਗੇ।
ਹਾਂਜੀ
ਤੇ ਕੱਚੇ ਘਰ ਹੁੰਦੇ ਸੀ ਆਟੋਮੈਟਿਕ ਹੀ ਠੰਡਾ ਹੁੰਦਾ ਸੀਗਾ ਕਮਰਾ ਹੈਗਾ ਤੇ ਹੁਣ ਅੱਜ ਕੱਲ੍ਹ ਸਾਰੇ ਘਰ ਪੱਕੇ ਹੋਗੇ ਆ।
ਹਾਂਜੀ, ਸਹੀ ਗੱਲ ਐਂ ਜੀ।
ਤਾਂ ਕਿਸੇ ਦੇ ਘਰੇ ਹੈ ਈ ਨੀ ਗੇ ਮੈੰਨ ਲੱਗਦੈ ਕਿਸੇ ਦੇ ਟਾਵੇਂ ਘਰੇ ਹੋਣਗੇ ਝੱਲਣ ਆਲੇ, ਹੋਣਗੇ ਵੀ ਹਾਂ, ਹੋਣਗੇ ਵੀ ਤਾਂ ਉਹਨੂੰ ਰੱਖ ਰੱਖੇ ਸਿਰਫ ਇੱਕ ਸ਼ੋ ਵਜੋਂ ਵੀ ਹਾਂ ਪੱਖੇ ਹੈ।
ਹਾਂਜੀ, ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨੀ। ਅੱਜ ਕੱਲ੍ਹ ਤਾਂ ਬੱਚਿਆਂ ਨੂੰ ਇੰਨਾ ਹੈ ਈ ਨੀ ਪਤਾ ਹੀ ਨੀ ਹੈਗਾ। ਵੀ ਆਹ ਚੀਜ਼ ਹੁੰਦੀ ਸੀ। ਹਾਂਜੀ, ਸਹੀ ਗੱਲ ਐ ਜੀ। ਆਈ ਏ ਲੋਕਾਂ ਦੇ ਘਰੇ ਇਨਵੇਟਰ ਹੋਗੇ ਨਾ, ਬਿਜਲੀ ਜਾਂਂਦੀ ਉਦੋਂ ਇਨਵੇਟਰ ਚਲਾ ਲੈਂਦੇ ਐਂ। ਉਹਨਾਂ ਨੂੰ ਮਹਿਸੂਸ ਈ ਨੀ ਹੁੰਦਾ, ਵੀ ਬਿਜਲੀ ਹੈ ਕਿ ਨਈ।
ਹਾਂਜੀ, ਪੈਲਾਂ ਹੈ ਨੀ ਸੀ ਨਾ, ਪੈਲਾਂ ਬਿਜਲੀ ਦਾ ਸਿਸਟਮ ਹੈ ਨੀ ਸੀਗਾ। ਪੈਲਾਂ ਸਾਰਾ ਕੰਮ ਐਗਾ ਵੀ ਲੋਕ ਜਲਦੀ ਜਲਦੀ ਨਾਲ ਈ ਕਰਦੇ ਸੀ। ਕਿ ਹੁਣ ਤਾਂ ਅੱਜ ਕੱਲ ਹੈਗਾ ਦਸ ਗਿਆਰਾਂ ਆਮ ਬਜਾ ਦਿੰਦੇ ਆ, ਵੀ ਹਾਂ ਚੱਲ ਕੋਈ ਨੀ ਆਰਾਮ ਨਾਲ ਕਰਲਾਂਗੇ। ਬਿਜਲੀ ਤੇ ਤਾਂ ਹੈ ਵੀ ਲਾਈਟ ਤਾਂ ਹੈ, ਅੱਗੇ ਐ ਹੁੰਦਾ ਸੀ ਵੀ ਲਾਈਟ ਦਾ ਅਪਾਂ ਕੀ ਪਤਾ ਵੀ ਹੋਈ
ਹਮ, ਤਾਂ ਪੈਲਾਂ ਦੇ ਲੋਕ ਕਿ ਜਿਵੇਂ ਰਾਤ ਨੂੰ ਸਵੇਰੇ ਜਲ ਮਤਲਬ ਰਾਤ ਨੂੰ ਜਦੋਂ ਮਤਲਬ ਪੰਜ ਛੇ ਵਜੇ ਸੱਤ ਸੱਤ ਵਜੇ ਖਾਣਾ ਖਾ ਲੈਂਦੇ ਸੀ, ਸੂਰਜ ਦੇ ਮਤਲਬ ਚੰਨ ਦੇ ਮਤਲਬ ਚਾਨਨੇ ਚ। ਉਹ ਕਹਿੰਦੇ ਸੀ ਨਈ ਅੰਧੇਰਾ ਹੋਣ ਤੋਂ ਪੈਲਾਂ ਪੈਲਾਂ ਖਾਣਾ ਖਾ ਲੀਏ। ਹੁਣ ਤਾਂ ਲੋਕੀ ਅੰਧੇਰੇ ਜਾਦਾ ਖਾਉਂਦੇ ਆ ਲਾਈਟ ਦੇ ਸਾਰੇ ਨਾਲ ਏ।
ਹਾਂਜੀ ਹਾਂਜੀ, ਪੈਲਾਂ ਉਹੀ ਸੀ ਨਾ ਵੀ ਲਾਈਟ ਦਾ ਹੈ ਨੀ ਸੀ ਸਿਸਟਮ ਤੇ ਰਾਤ ਨੂੰ ਹਨੇਰੇ ਚਾਹਣ ਦੇ ਵੀ ਪਤਾ ਨੀ ਲੱਗਣਾ ਹੈਗਾ ਤੇ ਜਲਦੀ ਜਲਦੀ ਖਾਣਾ ਖਾ ਲੋ। ਤੇ ਫੇਰ ਉੱਠਦੇ ਵੀ ਜ਼ਲਦੀ ਸੀ ਸੁਬਾਂ ਉਹ। ਸਾਰੇ ਉੱਠ ਕੇ ਗਾ ਖੇਤ ਤਾਂ ਨੂੰ ਜਾਂਦੇ ਸੀ ਤੇ ਅੱਜ ਕਲ ਤਾਂ ਐਂ ਗਾ ਪੁੱਛੋ ਈ ਨਾ ਜੀਗਾ, ਉੱਠ ਕੇ ਤਾਂ ਸਿੱਧਾ ਫੋਨ ਹੀ ਦੇਖਦੇ ਐਗੇ।
ਹਾਂਜੀ, ਸਹੀ ਗੱਲ ਐਂ ਜੀ। ਟਾਈਮ ਹੀ ਬਸ ਆਈ ਰਹਿ ਗਿਆ ਇੰਟਰਨੈਟ ਦਾ ਹੀ ਅੱਜ ਕੱਲ ਤਾਂ। ਹੈ ਈ ਨੀ।
ਓਹੀ ਆ ਵੀ ਪਹਿਲਾਂ ਲੋਕ ਘੁੰਮਣ ਜਾਂਦੇ ਸਾਰਾ ਦਿਨ। ਫਿਰਦੇ ਰਹਿੰਦੇ ਤਾਂ ਬਿਮਾਰੀਆਂ ਘੱਟ ਸੀਗੀਆਂ ਅੱਜ ਕੱਲ੍ਹ ਹੈਗਾ ਸਾਰਾ ਸਿਸਟਮ ਹੀ ਬਿਜਲੀ ਤੇ ਹੋ ਗਿਆ ਹੈਗਾ।
ਆਏ ਤਾਂ ਹੈ ਬਸ ਮਸ਼ੀਨਾਂ ਤੇ ਬਿਜਲੀ ਤੇ ਏ -ਸੀ ਚ ਰਹਿੰਦੇ ਆ ਨਾ ਲੋਕੀ ਤਾਂ ਕਰਕੇ ਸਾਰਾ ਬਸ।
ਹਮ ਹੁਣ ਏ ਸੀ ਵਾਲਾ ਸਿਸਟਮ ਹੈਗਾ ਆਪਾਂ ਇੱਕ ਵਾਰੀ ਤੇ ਬਹਿਨੇ ਗੇ ਉਦੇ। ਤਾਂ ਠੰਡਾ -ਠੰਡਾ ਮਹਿਸੂਸ ਹੁੰਦਾ ਜਦੋਂ ਆਪਾਂ ਬਾਹਰ ਨਿਕਲਦੇ ਹੈਗੇ। ਕੇੜਾ ਹੁਣ ਨਹੀਂ ਬਹਿੰਦਾ ਨਾ ਗਾ ਫੇਰ ਏੇ-ਸੀ ਵਿੱਚ ਉਹ ਜਦੋਂ। ਇੱਕਦਮ ਬਾਹਰ ਨਿਕਲਦਾ ਉਹਨੂੰ ਨਾ ਐਵੇਂ ਚੰਗਿਆੜੇ ਜਿਹੇ ਨਿਕਲਦੇ ਸਰੀਰ।
ਹਾਂਜੀ- ਹਾਂਜੀ ਸਹੀ ਗੱਲ ਹੈ ਜੀ ਆ ਏ-ਸੀ ਮਤਲਬ ਚਲੋ ਘਰਾਂ ਚ ਤਾ ਹੁੰਦੇ ਆ ਜਦੋਂ ਆ ਬਾਰ ਆ। ਮਤਲਬ ਬਾਰ ਗਰਮ ਹਵਾ ਚ ਛੱਡਦਾ ਬਾਰ ਛੱਡਦਾ ਉਦੋਂ ਅੰਦਰ ਤਾਂ ਚੱਲ ਠੰਡੀ ਹਵਾ। ਦਿੰਦਾ ਬਾਹਰ ਨੂੰ ਦਿੰਦਾ ਬਾਹਰ ਨੂੰ ਲੋਕਾਂ ਨੂੰ ਬਹੁਤ ਨੁਕਸਾਨ ਕਰਦੀ ਆ। ਇਨਦੇ ਕਾਰਨ ਤਾ ਕਿੰਨੀ ਗਰਮੀ ਹੋਈ ਪਈ ਐ। ਏ-ਸੀ ਕਾਰਨ ਦਾ ਹਰ ਘਰ ਚ ਅੱਜ ਕੱਲ ਏ-ਸੀ ਹੈਗਾ ਹਰ ਘਰ।
ਹਾਂਜੀ ਅੱਜ ਕੱਲ੍ਹ ਗਰੀਬ -ਗਰੀਬ ਵੀ ਹੈ ਨਾ ਗਾ ਗਰੀਬ ਵੀ ਗਾ ਏ- ਸੀ ਲਗਵਾ ਰੱਖ ਫਿਰ ਕਿਉਂ ਬਿਜਲੀ ਫਰੀ ਹੈਗਾ ਓਹ ਸੋਚਦਾ ਵੀ ਬਿੱਲ ਤਾਂ ਆਉਂਨਾ ਨੀ ਗਾ।
ਹਾਂਜੀ
ਹਮ ਤੇ ਸਰਕਾਰ ਨੇ ਸਾਰਾ ਆਪਦਾ ਕੰਮ ਖ਼ਰਾਬ ਕਰ ਰੱਖਿਆ ਗਾ ਬਿਜਲੀ। ਫਰੀ ਕਰਕੇ ਜੇ ਇਹੀ ਇਹਨਾਂ ਨੂੰ ਬਿੱਲ ਆਉਂਦਾ ਤਾਂ ਹੁਣ ਅੱਜ ਕੱਲ ਮੰਨ ਕੇ ਚੱਲੋ ਜੇ। ਘਰ ਦੇ ਵਿੱਚ ਚਾਰ ਕਮਰੇ ਨਾ ਚਾਹੇ ਉਹ ਨਹੀ ਵੀ ਬੈਠਾ ਹੈਗਾ ਤਾ ਵੀ ਕਮਰੇ ਦੇ ਵਿੱਚ ਤਾਂ ਵੀ ਪੱਖਾ ਚੱਲਦਾ ਦਖਾਈ ਦਊਗਾ।
ਹਾਂਜੀ ਹਾਂਜੀ।
ਕਿਉਂ ਲੈ ਬਿੱਲ ਆਉਂਦਾ ਨੀ ਗਾ ਤੇ ਜੇ ਹੁਣ ਬਿੱਲ ਆਉਂਦਾ ਤਾਂ ਹੁਣ ਦੇਖ। ਉਹੋ ਗਾ ਜੇ ਇੱਕ ਕਮਰੇ ਚ ਸਾਰੇ ਨਾਲ ਕੱਠੇ।
ਹੂੰ - ਹੂੰ -ਹਮ ਸਹੀਏ ਜੇ।
ਹੂੰ, ਹੁਨ ਤਾਂ ਹਰ ਇੱਕ ਕਮਰੇ ਦੇ ਵਿੱਚ ਪੱਖਾ ਚੱਲੂਗਾ ਗ ਵੀ ਚਾਹੇ ਬੈਠਾ ਵੀ ਨਾ ਹੋਵੇ।
ਹਾਂ ਐ ਤਾਂ ਅਲੱਗ ਅਲੱਗ ਹੀ ਵਹਿੰਦੇ ਆ ਅੱਜ ਕੱਲ੍ਹ ਤਾਂ।
ਹਾਂਜੀ ਬਹਿੰਦੇ ਨੀ ਇਕੱਠ। ਕੱਠੇ ਵਾਲਾ ਸਿਸਟਮ ਈ ਹੈ ਨੀ ਗਾ ਪਹਿਲਾਂ ਹੁੰਦੇ ਸੀਗੇ ਸ਼ਾਮ ਨੂੰ ਗ ਸਾਰਾ ਨਾ। ਖਾਨਾ ਪਾਨੀ ਗ ਖਾਓ। ਕੋਈ ਖਾ ਕੇ ਗਾ ਤੇ ਫੇਰ ਸਾਰੇ ਇਕੱਠੇ ਬਹਿੰਦੇ ਸੀਗੇ ਗੱਲਾਂ ਕਰਦੇ ਸੀਗੇ। ਤੇ ਅੱਜ-ਕੱਲ੍ਹ, ਅੱਜ-ਕੱਲ ਬਹਿੰਦੇ ਨੀ ਗੇ ਕੋਈ ਨੀ ਗੱਲਾਂ ਕਰਦਾ ਹੈਗਾ ਬਸ ਖਾਇਆ। ਪੀਯਾ ਹੈਗਾ ਚਲੋ! ਆਵਦੇ ਰੂਮ ਦੇ ਵਿੱਚ ਫੋਨ ਚਲਾਓ। ਹਮ ਹੈ ਈ ਨੀ ਗਾ ਪਹਿਲਾਂ ਇੰਨੇ ਜਾਨੇ ਬਹਿੰਦੇ ਸੀਗੇ ਗੱਲਾਂ ਕਰਦੇ ਸੀ। ਸੀਗੇ ਇਨੀ ਇੰਨੀਆਂ ਪੁਰਾਨਿਆਂ। ਬੁਝਾਰਤਾਂ ਪਓ।
ਪਰ ਹੁਣ ਚੱਲੋ ਕੋਈ ਨੀ ਮਾਹੌਲ ਉਵੇਂ ਤਾਂ ਟਾਈਮ ਬਿਜਲੀ ਹੋ ਗਈ ਏ ਤਾਂ ਸੁੱਖ ਵੀ ਬਹੁਤ ਹੋ ਗਏ ਜਿਹੜਾ ਕੰਮ ਆਪਾਂ ਚਾਰ ਬੰਦਿਆਂ ਦੇ ਕੋਲੋ ਕਰਾਉਂਦੇ ਸੀ ਹੁਨ ਇੱਕ ਇੱਕ ਮਸ਼ੀਨ ਨਾਲ ਟਾਈਮ ਦੀ। ਕਿੰਨੀ ਕੱਟ ਬੱਚਤ ਹੁੰਦੀ ਐ। ਟਾਈਮ ਮਤਲਬ ਇੰਨਾ ਟਾਈਮ ਨਈ ਲੱਗਦਾ ਮਸ਼ੀਨਾਂ ਰਾਹੀਂ ਕਿੰਨਾ ਕੰਮ ਹੋ ਜਾਂਦਾ ਐ। ਪਹਿਲਾਂ ਤਾਂ ਮਿੱਟੀ ਚੁੱਕਣ ਵਾਸਤੇ ਲੋਕਾਂ ਨੂੰ ਬੁਲਾਉਣਾ ਪੈਂਦਾ ਸੀ ਹੁਣ ਵੇਖੋ ਆ। ਇੰਨੀ -ਇੰਨੀ ਵੱਡੀ ਮਸ਼ੀਨਾਂ ਚੱਲ ਗਈ ਜੈੜੀ ਮਤਲਬ। ਤੇਲ ਤੇ ਬਿਜਲੀ ਤੇ ਚੱਲਦੀ ਅ। ਤਾਂ ਮਤਲਬ ਜੇੜਾ। ਕੰਮ ਪਹਿਲਾਂ ਸੜਕਾਂ ਹੁਣ ਵੇਖੋ ਸੜਕਾਂ ਬਣਾਈ ਜਾਂਦੀ ਆ ਲੋਕੀ ਪਹਿਲਾਂ ਕਿੰਨੇ। ਮਜ਼ਦੂਰ ਕੰਮ ਕਰਦੇ ਸੀ। ਕਿੰਨਾ ਟਾਈਮ ਲੱਗਦਾ ਸੀ ਅੱਜ ਕੱਲ੍ਹ ਤਾਂ ਇੱਕ ਦਿਨ ਚ ਸੜਕ। ਤੇ ਤਿਆਰ ਹੋ ਜਾਂਦੀ ਜੇ ਮਤਲਬ ਮਸ਼ੀਨਾਂ ਰਾਈ ਕਰਵਾਉਂਦੇ ਔ।
ਹਾਂ-ਹਾਂ, ਹਾਂ ਹੂੰ ਉਹ ਤਾਂ ਹੈ। ਬਿਜਲੀ ਦੇ ਨੁਕਸਾਨ ਵੀ ਏ ਬਿਜਲੀ ਦੇ ਫੈਦੇ ਵੀ ਹੋਏ।
ਹਾਂਜੀ ਫ਼ਾਇਦੇ ਤਾਂ ਬੋਤ ਜਾਦਾ ਹੈਗੇ ਐ ਨੂ ਸਾਨ ਤਾ ਚਲੋ ਕੋਈ ਨੀ ਕੱਟ ਐ ਜਿੰਨੇ ਫਾਇਦੇ ਹੇਗੇ ਨਾ ਬਿਜਲੀ-ਬਿਜਲੀ ਬਿਨਾਂ ਨਾ ਤਾਂ ਆਪਾਂ ਕੁਛ ਨੀ ਕਰ ਸਕਦੇ ਕੋਈ ਵੀ ਅੱਜ ਕੱਲ ਕੋਈ ਜੇ ਖ਼ਬਰਾਂ ਆਪਾਂ ਸੁਣਦੇ ਆ ਇੱਕ ਦੂ ਮਤਲਬ ਇਨੇ ਬਿਜਲੀ ਜੇ ਹੋਵੇਗੀ ਤਾਂ ਤਾਨੂੰ ਨੂੰ ਪਤਾ ਲੱਗੇਗਾ ਪੈਲਾਂ ਕਿਸੇ ਨੂੰ ਕੋਈ ਚੀਜ਼ ਦਾ ਪਤਾ ਹੀ ਨੀ ਹੁੰਦਾ ਕਿਸੀ ਨੂੰ ਜਦੋਂ ਖ਼ਬਰਾਂ ਜਦੋਂ ਚਿੱਠੀਆਂ ਰਾਈ ਇੱਕ ਦੂਜੇ ਨੂੰ ਪਤਾ ਲੱਗਦਾ ਸੀ। ਵੀ ਕਿਸੇ ਕੋਲ ਚਿੱਠੀ ਪੋਦੀ ਸੀ ਉਦੋਂ ਪਤਾ ਪਤਾ ਲੱਗਦਾ ਸੀ ਇਨਾਂ ਨੂੰ ਤਾਂ ਬੰਦੇ ਦਾ ਸੰਸਕਾਰ ਹੀ ਕਰ ਦਿੰਦੇ ਸੀ ਜੇ ਕੋਈ ਖਤਮ ਹੁੰਦਾ ਤਾਂ ਅੱਜ ਕੱਲ ਵੇ ਖੋ ਵੀ ਇੱਕ ਮਿੰਟ ਚ ਪਤਾ ਲੱਗ ਜਾਂਦਾ ਐ ਭਾਵੇਂ ਕਿੰਨੇ ਦੂਸਰੇ ਦੇਸ਼ ਵਿੱਚ ਬੈਠਾ ਹੋਵੇ। ਆਪਾਂ ਨੂੰ ਖ਼ਬਰਾਂ ਮਿਲ ਜਾਂਦੀਆਂ ਇੱਕ ਦੂਜੇ ਤੋਂ, ਸਈ ਹੇਗਾ।
ਹੂੰ। ਉਹੀ ਐ ਹੈਗਾ ਫੇਰ ਫਾਇਦੇ ਵੀ ਹੈਗੇ ਤੇ ਆਪਾਂ ਨੂੰ ਨੁਕਸਾਨ ਵੀ ਹੈਗਾ ਫਾਇਦੇ ਥੋੜ੍ਹੇ ਜੇਹੇ ਹੁਣ ਅੱਜ ਕੱਲ ਆਲੀ ਪੀੜੀ ਨੂੰ ਜਾਦਾ ਹੋ ਗਏ। ਪੈਲਾਂ ਨੀ ਸੋਚਦੇ ਸੀ ਏ ਲੋਕ ਵੀ ਐਨਾ ਵੀ ਹਾਂ ਚਲੋ ਜਿਵੇਂ ਹੁੰਦਾ ਸੀ
ਹੂੰ ਸਈ ਐ ਜੀ ਪੈਲਾਂ ਹੈ ਹੀ ਨਈ ਤੇ ਟਾਈਮ ਨੀ ਹੈਗਾ ਸੀ ਨਾ ਕਿਸੇ ਕੋਲ ਫੋਨ ਹੁੰਦਾ ਸੀ ਨਾ ਬਿਜਲੀ ਕੋਈ ਟੀ ਵੀ ਨੀ ਹੁੰਦਾ ਸੀ ਐਨਾ। ਤੇ ਨਾ ਰੇ ਬਸ ਰੇਟ ਤੇ ਉਹ ਚੱਲਦੇ ਸੀ ਬਸ ਉਹ ਰੇੜਓ ਤੇ ਖ਼ਬਰਾਂ ਸੁਣਦੇ ਸੀ।
ਹਾਂਜੀ-ਹਾਂਜੀ ਰੇੜੀਏ ਹੀ ਹੁੰਦਾ ਸੀ ਜੀ ਪੈਲਾਂ।
ਹੂੰ ਚਲੋ ਠੀਕ ਐ ਦੀਦੀ।